ਹੈਲੋ ਹਾਂਜੀ ਵਿਰੇ ਸ
ਹਾਂਜੀ ਸਾਸ ਸ਼੍ਰੀ ਕਾਲ, ਸਾਸ ਸ਼੍ਰੀ ਕਾਲ ਜੀ ਹੋਰ ਕਿੱਦਾਂ।
ਹਾਂਜੀ ਮੈਂ ਬੋਤ ਵਧੀਆ, ਤੁਸੀਂ ਸੁਣਾਓ ਕਿਵੇਂ ਓ?
ਬਸ ਮੈਂ ਈ ਵਧੀਆ ਹੈਗਾਂ।
ਅੱਛਾ ਅੱਜ ਬੜੇ ਚੀਰਾ ਬਾ ਬਸ ਕੁਛ ਨੀ ਮੈਂ ਤਾਂ ਬੈਠੀ ਹੋਈ ਸੀ ਮੈਂ ਸੋਚਦੀ ਸੀ ਮੈਂ ਕੇਆ ਤੁਆਨੂੰ ਫੋਨ ਕਰਾ ਤੁਸੀਂ ਆਪੇ ਈ ਫੋਨ ਕਰ ਲਯਾ।
ਹਾਂਜੀ-ਹਾਂਜੀ ਓ ਨੰਬਰ ਆ ਗਿਆ ਸੀਗਾ ਨਾ ਇੱਕ ਦਿਨ ਉੱਪਰ ਤੇ ਮੈਂ ਕੇਆ ਚਲੋ ਅੱਜ ਗੱਲ ਹੀ ਕਰ ਲੈਂਦੇ ਆ।
ਹਾਂਜੀ-ਹਾਂਜੀ ਬੜਾ ਚੰਗਾ ਕੀਤਾ ਤੁਸੀਂ ਫੋਨ ਲਾ ਲਯਾ।
ਹੋਰ ਅੱਜ-ਕੱਲ ਕੀ ਕਰਦੇ ਪੇ ਓ ਤੁਸੀਂ?
ਬਸ ਅੱਜ-ਕੱਲ ਮੈਂ ਕੁਛ ਨੀ ਕਰਦੀ ਮੈਂ ਟਊਸ਼ਨਸ
ਹਾਂਜੀ-ਹਾਂਜੀ-ਹਾਂਜੀ ਤੇ ਮੇਰਾ ਇੱਕ ਦੋਸਤ ਹੈਗਾ ਓਨੂੰ ਪੜਾਦੋਗੇ ਟਊਸ਼ਨ
ਹਾਂਜੀ ਕੇੜੀ ਕਲਾਸ ਚੇ ਓ?
ਓ ਟੈਂਨਥ ਕਲਾਸ ਚ ਹੈਗਾ।
ਅੱਛਾ ਟੈਂਥ ਕਲਾਸ ਚ ਹੈਗਾ ਕੇੜੇ ਸਬਜੈਕਟ ਪੜ੍ਹਾਣਾ ਟਊਸ਼ਨ ਦਾ।
ਬਸ ਮੈਂਥ ਏਚ ਜਾਦਾ ਹੈਗਾ ਓ। ਲੋ ਵੀ।
ਅੱਛਾ ਮੈਥਸ-ਮੈਥ ਪੜ੍ਹਨੀ ਸਿਰਫ ਓਨੇ। ਹਾਂਜੀ-ਹਾਂਜੀ ਕੋਈ ਨੀ ਮੈਂ ਕਰਾ ਦਾਂਗੀ ਓਨੂੰ ਫੇਰ ਤੁਸੀਂ ਓਨੂੰ ਪੇਜ ਦੇਣਾ।
ਟਿਊਸ਼ਨ ਨੀ ਮਿਲ ਰੀ ਸੀਗੀ ਨਾ ਓਨੂੰ ਮੈਥ ਦੀ ਤਾਂ ਕਾਰਕੇ ਮੈਂ ਤੁਆਨੂੰ ਫੋਨ ਕੀਤਾ ਮੈਂ ਕੇਆ ਪੜਾਂਦੇ ਹੈਗੇ ਨਾ
ਹਾਂਜੀ ਐ ਤੁਸੀਂ ਹਾਂ ਅੱਛਾ-ਅੱਛਾ-ਅੱਛਾ ਹੁਣ ਐ ਤੁਆਡੀ ਬੋਰਡ ਦੀ ਕਲਾਸ ਵੀ ਤੇ ਹੈਗੀ ਏ ਨਾ ਐ ਵੀ ਤੇ ਟੈਂਨਸ਼ਨ ਏ ਐ ਤੇ ਤੁਸੀਂ ਬੜਾ ਚੰਗਾ ਕੇਆ। ਹਾਂਜੀ-ਹਾਂਜੀ ਐ ਤੁਸੀਂ ਬੋਹਤ ਈ ਵਧੀਆ ਕੀਤਾ ਮੈਨੂੰ ਫੋਨ ਕਰ ਲਯਾ।
ਹਾਂਜੀ ਔਰ ਤੁਸੀਂ ਬਾਰਵੀਂ ਕਲਾਸ ਨੂੰ ਵੀ ਪੜ੍ਹਾਂਦੇ ਹੈਗੇ ਓ।
ਹਾਂਜੀ ਕੀ ਕੇਆ ਤੁਸੀਂ
ਤੁਸੀਂ ਬਾਰਵੀਂ ਕਲਾਸ ਨੂੰ ਵੀ ਪੜਾਂਦੇ ਹੈਗੇ ਓ।
ਹਾਂਜੀ-ਹਾਂਜੀ ਮੈਂ ਬਾਰਵੀਂ ਕਲਾਸ ਨੂੰ ਵੀ ਪੜ੍ਹਾਨੀ ਆਂ।
ਮੈਂ ਵੀ ਕਰਨੀ ਸੀਗੀ ਨਾ ਮੈਡੀਕਲ ਤੋਂ।
ਅੱਛਾ-ਅੱਛਾ ਪਰ ਮੈਂ ਦੇਖੋ ਕੀ ਕਹਿੰਦੇ ਨੇ, ਮੈਥਸ ਦਾ ਤੁਹਾਡੇ ਕੀ ਕਹਿੰਦੇ ਨੇ। ਅਗਰ ਪੂਰਾ ਮੈਡੀਕਲ, ਮੈਡੀਕਲ ਚ ਮੈਥਸ ਨਹੀਂ ਹੋਏਗਾ ਅਗ ਨੋਨ ਮੈਡੀਕਲ ਤੇ ਮੈਥਸ। ਤੇ ਮੈਂ ਫਿਰ ਆਪਣੀ ਫਰੈਂਡ ਨੂੰ ਕਹਿ ਦਾਂਗੀ, ਉਹ ਕਰਾਂਂਦੀ ਮੇਰੀ ਸਹੇਲੀ ਪਰ ਮੈਂ ਬਾਇਓ ਤੇ ਫਿਜਿਕਸ। ਕਰਾਣੀ ਆ, ਹੋਰ ਕੈਮਿਸਟਰੀ। ਹੈਲੋ। ਹਾਂਜੀ।
ਹਾਂਜੀ ਹਾਂਜੀ।
ਹਾਂਜੀ ਤੇ ਮੈਂ ਬਾਇਓ, ਫਿਜਿਕਸ ਤੇ ਕੈਮਿਸਟਰੀ ਕਰਾ ਦਿੰਦੀ ਹਾਂ ਤੇ ਮੈਥਸ ਨਹੀਂ ਕਰਾਂਦੀ। ਬਾਕੀ ਮੈਂ ਨਾ ਆਪਣੀ ਸਹੇਲੀ ਦਾ ਨੰਬਰ ਤੁਹਾਡੇ ਨਾਲ ਸ਼ੇਅਰ ਕਰਾਂਗੀ ਵਟਸਐਪ ਤੇ ਤੇ ਤੁਸੀਂ ਬਾਕੀ ਮੈਂ ਆਪਣੀ ਸਹੇਲੀ ਦਾ ਨੰਬਰ ਸ਼ੇਅਰ ਕਰਾਂਗੀ ਵਟਸਐਪ ਤੇ ਤੁਸੀ ਤੁਸੀਂ ਸਹੇਲੀ ਨਾਲ ਮੇਰੀ ਉਹ ਦੇ ਨਾਲ ਕੋਂਟੈਕਟ ਕਰ ਲੈਣਾ ਰਾਜੇ, ਤੇ ਉਹ ਤੁਹਾਨੂੰ ਸਾਰਾ ਸਮਝਾ ਦੇਣਗੇ ਠੀਕ ਹੈ ਰਾਜੇ।
ਹਾਂਜੀ ਹਾਂਜੀ ਹਾਂਜੀ ਪਰ ਤੁਹਾਨੂੰ ਪਤਾ ਹੀ ਹੈਗਾ ਬੋਰਡ ਦੇ ਇਗਜ਼ਾਮ ਹੈਗੇ ਆ।
ਹਾਂਜੀ ਹਾਂਜੀ ਉਹ ਤੇ ਵੇਖੋ ਮੈਂ ਤੁਹਾਡੀ ਸਾਰੀ ਗੱਲ ਸਮਝ ਰਹੀ ਹਾਂ, ਪਰ ਇਹ ਗੱਲ ਇਹ ਕੀ ਨਾ ਤੁਸੀਂ ਹੁਣੇ ਉਹਨਾਂ ਨਾਲ ਗੱਲ ਕਰੋਗੇ। ਤਾਂ ਹੀ ਕਿਉਂਕਿ ਨਾ ਉਹਦੀ ਅਕੈਡਮੀ ਉਹ ਉਸ ਤੋਂ ਬਾਅਦ ਫਿਰ ਬੱਚੇ ਲੈਂਦੀ ਨਹੀ, ਜਿਵੇਂ ਗਰਮੀਆਂ ਛੁਟੀਆਂ ਤੋ ਫਸਟ ਦਾ ਬੈਚ ਸਟਾਰਟ ਏ, ਉਹਦੇ ਚ ਕਾਫੀ ਬੱਚਿਆਂ ਦਾ ਰਜਿਸਟਰਡ ਅ ਰਜਿਸਟ ਰੇਸ਼ਨ ਹੋਇਆ ਤੇ, ਅਗਰ ਤੁਸੀਂ ਬਾਅਦ ਚ ਕੋਂਟੈਕਟ ਕਰੋਗੇ ਨਾ ਫਿਰ ਉਹ ਮਨਾ ਕਰ ਦੇਗੀ, ਤੇ ਫਿਰ ਉਹ ਸਿਫਾਰਿਸ਼
ਕੋਈ ਨੀ ਤੁਸੀਂ ਨੰਬ ਹਾਂਜੀ, ਕੋਈ ਨੀ ਤੁਸੀਂ ਨੰਬਰ ਦੇ ਦੇਣਾ ਮੈਂ ਉਹਨਾਂ ਨਾਲ ਕੋਂਟੈਕਟ ਕਰ ਲਾਂਗਾ।
ਹਾਂ ਹਾਂ ਕੋਈ ਨੀ, ਮੈਂ ਨੰਬਰ ਚ ਤੁਹਾਨੂੰ ਭੇਜਾਂਗੀ, ਤੇ ਤੁਸੀਂ ਬਾਕੀ ਤੁਹਾਡਾ ਜੇਕਰ ਦਸਵੀਂ ਤੱਕ ਦਾ ਕੋਈ ਬੱਚਾ ਹੈ ਨਾ ਤੇ ਤੁਸੀਂ ਮੈਨੂੰ ਦੱਸਣਾ, ਬਾਕੀ ਅਗਰ
ਹਾਂਜੀ ਹਾਂਜੀ ਮੇਰੇ ਮੇਰੇ ਖਾਸੇ ਯਾਰ ਦੋਸਤ ਹੈਗੇ ਨੇ, ਉਹਨਾਂ ਨੂੰ ਮੈਂ ਕਹਾਂਗਾ ਕਿ ਦਸਵੀਂ ਦੀ ਟਿਊਸ਼ਨ ਰੱਖਣੀ ਹੈ ਤੇ ਮੈਂਨੂੰ ਦੱਸ ਦੇਣਾ।
ਹਾਂਜੀ ਹਾਂਜੀ।
ਨਾਮ ਲਿਖਵਾ ਜਾ।
ਹਾਂਜੀ ਹਾਂਜੀ ਕੋਈ ਨੀ ਤੁਸੀਂ ਸਾਰਿਆਂ ਦਾ ਨੰਬਰ ਦੇ ਦੇਣਾ, ਯਾ ਤੇ ਮੇਰੀ ਅਕੈਡਮੀ ਚ ਵਿਜਿਟ ਕਰਵਾ ਦੇਣਾ। ਵੈਸੇ ਤੇ ਹੁਣ ਮੈਂ ਅਕੈਡਮੀ ਖੋਲ ਲਈ ਹੈਗੀ, ਆਪਣੇ ਘਰ ਦੇ ਲਾਗੇ ਖੋਲੀ ਲਈ ਹ ਮੈਂ ਤੇ ਤੁਸੀਂ ਚਾਹੇ ਭਾਵੇਂ ਉਹਨਾ ਨੂੰ ਲੈ ਆਣਾ ਤੇ ਮੈਨੂੰ ਕੋਈ ਉਹ ਨੀ ਹੈਗਾ, ਤੇ ਲੈਣਾ ਮੈਂ ਅਗਰ ਛੋਟੇ ਬੱਚੇ ਹੋਏਗੇ ਵੀ ਦੱਸ ਦੇਣਾ ਮੈਂ ਨਾ ਆਪਣੀ ਅਕੈਡਮੀ ਚ ਇੱਕ ਕੁੜੀ ਰੱਖੀ ਮਤਲਬ ਪੜ੍ਹੀ ਲਿਖੀ ਵੈਸੇ ਉਹ ਕਾਫੀ, ਉਹਨੇ ਬੀਐਡ ਕੀਤੀ ਹੋਈ ਹੈ ਤੇ ਉਹਦੇ ਚ ਕਾਫੀ ਸਟੱਡੀ ਕੀਤੀ ਤੇ ਔ ਛੋਟੇ ਬੱਚਿਆਂ ਨੂੰ ਪੜ੍ਹਾ ਦਿੰਦੀ ਹੈ। ਸਿਕਸ ਤੱਕ ਦੇ
ਹਾਂ ਛੋਟੇ ਬੱਚੇ ਦਾ ਵੀ ਹੈਗਾ ਹੈਗਾ। ਪਰ ਉਹਨਾਂ ਨੂੰ ਪਤਾ ਹੀ ਹੈਗਾ, ਤੁਹਾਨੂੰ ਅੱਜ ਕੱਲ੍ਹ ਦੇ ਛੋਟੇ ਬੱਚਿਆਂ ਦਾ, ਬਹੁਤ ਸ਼ਰਾਰਤੀ ਹੈਗਾ ਆ।
ਨਹੀਂ ਨਹੀਂ ਉਹ ਆਪ ਮਤਲਬ ਕਾਫੀ ਉਹ ਜੋ ਸਾਡੇ ਹੈਗੇ ਨੇ ਨਾ ਦੀਦੀ ਉਹ ਕਾਫੀ ਮਤਲ ਮਤਲਬ ਐਕਸਪੀਰੀਅੰਸ ਹੈਗਾ ਉਹਨਾ ਨੂੰ, ਤੇ ਇਸ ਗੱਲ ਦੀ ਕੋਈ ਫਿਕਰ ਨਾ ਲੈਣਾ ਕਿ ਉਹ ਹੈਂਡਲ ਹੁੰਡਲ ਵਧੀਆ ਤਰਹ ਕਰ ਲੈਣਗੇ, ਪਿਆਰ ਵੀ ਮਾਰ
ਇਹ ਤੇ ਚੰਗਾ ਹੈ।
ਇੰਨਾ ਕੁ ਨੀ ਮਾਰਦੇ ਤੁਸੀਂ ਸੋਚ ਸੋਚਦੇ ਹੋ ਕਿ ਮਾਰਨ ਮੂਹਰਣਗੇ ਨਹੀ ਨਾ ਐਵੇਂ ਦਾ ਕੋਈ ਸਿਸਟਮ ਨੀ ਹੈਗਾ, ਬਸ ਤੁਸੀਂ ਉਹਨਾਂ ਨੂੰ ਕਹਿ ਦੇਣਾ। ਅਗਰ ਹੈਗੇ ਨੇ, ਕਿਉਂਕਿ ਦੇਖੋ ਹੁਣ ਮੈਂ ਆਪਣਾ ਕੰਮ ਵਧਾਣਾ ਹੀ ਹੈਗਾ ਅੱਗੋਂ ਤੇ ਅ ਸਭ ਤੋਂ ਵਧੀਆ ਮੈਂ ਜਿਹਨੂੰ ਜਿਹਨੂੰ ਜਾਣਦੀ ਹਾਂ ਉਹਨਾਂ ਨੂੰ ਤਾਂ ਮੈਂ ਕਹਿ ਹੀ ਸਕਦੀ ਹਾਂ, ਬਾਕੀ ਮੈਂ ਪ ਵਗੈਰਾ ਸੋਚਦੀ ਵੀ ਸੀ ਮੈਂ, ਇਮੇਜ ਵਗੈਰਾ ਅਪਲੋਡ ਕਰਾਂ ਉਹਦੇ ਤੇ, ਇੰਸਟਾ ਤੇ ਅਕਾਊਂਟ ਚੈਨਲ ਵਗੈਰਾ ਬਣਾਵਾਂ ਆਪਣਾ। ਤੇ ਬਾਕੀ ਤੁਸੀਂ ਨਾ ਅਗਰ ਹਾਂਜੀ-ਹਾਂਜੀ-ਹਾਂਜੀ ਕੀ ਮੈਂ ਬਨਾਵਾਂਗੀ ਹੁਨ ਬਾਕੀ ਅਗਰ ਕਿਸੇ ਬੱਚੇ ਦੀ ਨਾ ਕਈ ਬੱਚੇ ਦੀ ਵੈਸੇ ਓ ਬੱਚੇ ਸਾਨੂੰ ਦੱਸਨਾ। ਜੇ ਬੱਚੇ ਖੁਦ ਅਫ ਅਫੌਡ ਨਈਂ ਕਰ ਸਕਦੇ ਪੜਾਈ ਨਈਂ ਕਰ ਸਕਦੇ ਤੇ ਮੈਨੂੰ ਜ਼ਰੂਰ ਦੱਸਨਾ ਕਈ ਬੱਚੇ ਤੁਆਡੇ ਐਥੇ ਹੋਨੇ ਨੇ। ਜੋ ਫੀਸ ਨੀ ਦੇ ਸਕਦੇ ਆਪਨੀਆਂ ਬੁੱਕਸ ਵਗੈਰਾ ਨੀ ਲੈ ਸਕਦੇ ਮੈਨੂੰ ਓਨਾਂ ਨੂੰ ਦੋ ਤਿੰਨ ਬੱ ਬੱਚੇ ਐਵੇਂ ਤੇ ਦੱਸ ਦੇਨਾ ਕਿਓਂਕਿ ਨਾ ਕੀ ਕੈਂਦੇ ਨੇ ਮੈਂ ਨਾ ਪਰੋ ਨਈਂ ਮਤਲਬ ਮੈਂ ਨਾ ਫਿਰ ਓਨਾਂ ਦੀ ਜਿਵੇਂ ਕੇ ਹੁਨ ਕੈਨਾ ਤੇ ਨਈ ਚਾਈਦਾ ਤੇ ਸਬ ਚੀਜ਼ਾਂ ਪਰ ਰੱਬ ਤੋਂ ਡਰੀਦਾ ਛੁਪ ਪਾ ਕੇ ਕਰੀਦੀਆਂ ਪੈਸਾ ਹੈ ਨਾ ਮੈਂ ਫਿਰ ਓਨਾਂ ਦੀ ਫੀਸ ਵਗੈਰਾ ਦੇ ਦਿੰਨੀ ਆਂ। ਹਨਾ, ਜੋ ਬੱਚੇ ਐਸੇ ਤਆਨੂੰ ਲੱਗਦੇ ਨੇ ਨਾ ਕੀ ਵੀ ਫਾਈਨੈਂਸ਼ੀਅਲ ਪ੍ਰੋਬਲਮ ਠੀਕ ਨੀ ਐ ਨਈਂ ਪੜਾਈ ਚ ਵੱਡੇ ਬੱਚੇ ਹੋ ਛੋਟੇ ਹੋ ਕੁਛ ਬੁੱਕ ਨੀ ਲੈ ਸਕਦੇ। ਘਰ ਦੀ ਕੰਡੀਸ਼ਨ ਸਈ ਨੀ ਕੋਈ ਨੀ ਦੱਸ ਦੇਨਾ ਮੈਨੂੰ ਮੈਂ ਆਪੇ ਕਰਲਾਂਗੀ।
ਹਾਂਜੀ।
ਠੀਕ ਆ ਚਲੋ ਹੋਰ
ਤੁਆਨੂੰ ਦੱਸਦਾਂਗਾ।
ਹਾਂਜੀ-ਹਾਂਜੀ ਜ਼ਰੂਰ ਦੱਸਨਾ ਅਗਰ ਤੁਆਨੂੰ ਐਵੇਂ ਤਾਂ ਕੋਈ ਬੱਚਾ ਮਿਲੂਗਾ ਨਾ ਤੇ ਮੈਨੂੰ ਜ਼ਰੂਰ ਦੱਸਨਾ।
ਹਾਂਜੀ ਹਾਂ ਕੋਈ ਨੀ ਮੈਂ ਤੁਆਨੂੰ ਦੱਸ ਦਾਂਗਾ ਆ ਬਿੱਲੇ ਘਰ ਤਾਂ
ਹਾਂ-ਹਾਂ ਜ਼ਰੂਰ ਦੱਸਨਾ।
ਹਾਂਜੀ-ਹਾਂਜੀ ਓ ਛੋਟੇ ਬੱਚਿਆਂ ਦਾ ਕੀ ਅੱਗੇ ਦਾ ਹੈਗਾ ਮਤਲਬ ਕੀ ਖਿਲਾਂਂਦੇ ਨੀ ਹੈਗੇ ਤੁਸੀਂ ਓਨਾਂ ਨੂੰ।
ਮਤਲਬ
ਖਿਲੋਨੇ ਵਗੈਰਾ
ਨਈਂ ਹੁਨ ਮੈਂ ਬੱਚੇ ਖਿਡਾਨ ਨੂੰ ਬੈਠੀ ਆਂ ਏਥੇ। ਨਈਂ-ਨਈਂ ਐ ਤਾ ਪਲੇ ਵਾਲਾ ਕੋਈ ਸਿਸਟਮ ਨੀ ਹੈਗਾ ਓ ਤੇ ਮੈਂ ਨਹੀਂ ਓ ਤੇ ਤੁਆਨੂੰ ਪਤਾ ਬੜੇ ਛੋਟੇ ਬੱਚਿਆਂ ਨੂੰ ਤੇ ਪਰਸਲ ਅਟੈਸ਼ਨ ਦੀ ਜਾਦਾ ਲੋੜ ਹੁੰਦੀ ਐ, ਫਿਰ ਮੈਂ ਦੇਖੋ ਆਪਨੀ ਅਕੈਡਮੀ ਚ ਫਸਟ ਤੋਂ ਸ਼ੁਰੂ ਕੀਤੀਆਂ ਜੋ ਮੈਂ ਟੀਚਰ ਰੱਖੀ ਫਸਟ ਤੋਂ ਪੜਾਏਗੀ ਬੈਚ ਦੇ ਅਕੋਡਿੰਗ ਵੈਸੇ ਨੀ ਛੋ ਤੇ ਬੱਚੇ ਦੇਖੋ ਪਲੇ ਵਾਲੇ ਬੱ ਬੱਚੇ ਤੇ ਨਈਂ ਬਿਲਕੁਲ ਨਈਂ ਕਿਓਂਕਿ ਦੇਖੋ ਬੱਚਿਆਂ ਵੱਲ ਧਿਆਨ ਵੀ ਤਾਂ ਦੇਨਾ ਹੁੰਦਾ ਅਸੀਂ ਹਨਾ ਐ ਵੀ ਹੈ, ਤੇ ਫਿਰ ਐਸੀ ਟੀਚਰ ਵੀ ਚਾਈਦੀ ਐ ਸਾਨੂੰ ਮੇਰੇ ਹੈਈ ਨੀ ਮੈਂ ਵੈਸੇ ਸੋਚੀ ਵੀ ਨੀ ਏਸ ਬਾਰੇ ਪਰ ਹਾਂ ਅੱਗੋਂ ਅਗਰ ਕੰਮ ਵਦੇਆ ਤੇ ਮੈਂ ਜ਼ਰੂਰ ਸੋਚਾਂ
ਹਾਂਜੀ-ਹਾਂਜੀ, ਹਾਂਜੀ-ਹਾਂਜੀ ਏ ਤਾਂ ਹੈਗਾ।
ਬਾਕੀ ਸਾਡੇ ਏਥੇ ਦੀ ਫੈਸਲਿਟੀ ਬੜੀ ਵਦੀਆ ਤੁਸੀਂ ਇੱਕ ਵਾਰੀ ਆਪਨੇ ਆਪ ਵਿਜਿਟ ਕਰਨ ਆਓਗੇ ਨਾ ਪੇਰੈਂਟਸ ਨਾਲ ਤੇ ਤੁਸੀਂ ਵੇਖਨਾ ਰਾਜੇ ਬੋਤ ਵਦੀਆ ਫੈਸਲਿਟੀ ਆਪਾਂ ਰੱਖੀ ਹੋਈ ਐ ਐਥੇ, ਤੇ ਤੇ ਐਵੇਂ ਕੀ ਫਸਟ ਸੈਕਿੰਡ ਰੋਜ ਕਾਫੀ ਗੇਮਸ ਵਗੈਰਾ ਵੀ ਖਿਲਾਂਨੇ ਆ ਤੇ ਵਦੀਆ ਆਪਾਂ ਸਾਡਾ ਵੋਟਰ ਵੋਸ਼ਰੂਮ ਸਬ ਬਹੋਤ ਵਦੀਆ ਆਪਾਂ ਫੈਸਿਲਿਟੀਜ਼ ਰੱਖੀ ਹੋਈ ਕਿਓਂਕਿ ਸਾਨੂੰ ਪਤਾ ਪੇਰੈਂਟਸ ਏ ਈ ਚੀਜ਼ਾਂ ਨੋਟਿਸ ਕਰਦੇ ਨੇ ਮੋਸਟਲੀ ਬੱ ਬੱਚੇ ਦੀ ਹਾਈਜ਼ਨ ਬਹੁ ਜ਼ਰੂਰੀ ਐ।
ਹਾਂਜੀ-ਹਾਂਜੀ ਐ ਤਾਂ ਹੈਗਾ।
ਹਾਂਜੀ ਤੁਸੀਂ ਬਸ ਆਨਾ ਵਿਜਿਟ ਕਰਨ, ਬਾਕੀ ਤੁਸੀਂ ਤੇ ਪਲੱਸ ਟੂ ਦੇ ਹੈਗੇ ਓ ਨਾ। ਤੁਆਡਾ ਬੋਰਡ ਦਾ ਤੁਸੀਂ ਬ ਰਾਜੇ ਜਲਦੀ-ਜਲਦੀ ਕੋਂਟੈਕਟ ਕਰ ਲੈਨਾ ਮੇਰੇ ਨਾਲ ਅਕੈਡਮੀ ਚ ਜਾ ਕੇ ਕਿਓਂਕਿ ਮੈਂ ਇੱਕ ਵਾਰ ਤੁਆਡਾ ਸਿਲੇਬਸ ਦੇਖ ਦੇਖਾਂਗੀ ਫਿਰ ਉਸ ਤੋਂ ਅਕੋਡਿੰਗ ਤੁਆਨੂੰ ਉਸ ਬੈਚ ਤੇ ਪਾਵਾਂਗੀ ਨਾ।
ਹੂੰ, ਹਾਂਜੀ-ਹਾਂਜੀ ਏਹ ਤਾਂ ਹੈਗਾ।
ਤੇ ਜ਼ਰੂਰ ਆਣਾ ਤੁਸੀਂ।
ਹਾਂਜੀ ਮੈਂ ਜ਼ਰੂਰ ਵਿਜਿਟ ਕਰਾਂਗਾ।
ਬਾਕੀ ਜੋ ਤੁਹਾਡਾ ਦੋਸਤ ਹੈਗਾ ਓਦਾ ਵੀ ਮੈਨੂੰ ਦੱਸ ਦੇਣਾ, ਓ ਤੇ ਚਲੋ ਕੋਈ ਨੀ।
ਹਾਂਜੀ-ਹਾਂਜੀ।
ਨਾਲ ਈ ਲੈ ਆਣਾ ਤੁਸੀਂ ਓਨੂੰ ਮੈਂ ਆਪੇ ਵੇਖ ਲਾਗੀ।
ਹਾਂ ਓਨਾਂ ਨੂੰ ਤਾਂ ਮੈਂ ਨਾਲ ਈ ਲਿਆਵਾਂਗਾ।
ਹੂੰ, ਬਾਕੀ ਜਿੰਨੇ ਬੱਚੇ ਹੋਣ ਨਾ ਜਾਦਾ ਤੋਂ ਜਾਦਾ ਬੱਚਿਆਂ ਨੂੰ ਲੈ ਕੇ ਆਣਾ ਤੁਸੀਂ।
ਹਾਂਜੀ ਖਾਸੇ ਯਾਰ ਦੋਸਤ ਹੈਗੇ ਆ ਮੈਂ ਤੋਨੂੰ ਕਹਿ ਤਾਂ ਰੇਆ ਕਿ ਓਨਾਂ ਨੂੰ ਵੀ ਕਹਿ ਦਾਂਗਾ ਮੈਂ ਕੋਟੈਕਟ ਕਰ ਦਾਂਗਾ ਓਨਾਂ ਨੂੰ। ਕਿ ਟੂਸ਼ਨ ਅਗਰ ਲੱਗਣੈ ਤਾਂ ਮੈਨੂੰ ਮਤਲਬ ਕਿ ਫੋਨ ਕਰਲੋ। ਤੇ ਅਗਰ ਓ ਕਰਨਗੇ ਤਾਂ ਮੈਂ ਤੁਹਾਨੂੰ ਨੰਬਰ ਓਨਾਂ ਦਾ ਨਾਮ ਤੇ ਨੰਬਰ ਦੇ ਦਾਂਗਾ ਤੁਹਾਨੂੰ।
ਹਾਂਜੀ-ਹਾਂਜੀ ਏਹ ਤੇ ਬਹੁਤ ਬਹੁਤ ਵਧੀਆ ਗੱਲ ਹੈਗੀ ਏ। ਦੇਖਿਓ ਹਜੇ ਨਾ ਮੇਰਾ ਅਹ ਮੈਂ ਤੇ ਹੁਣ ਪਤਾ ਪਹਿਲੇ ਘਰ ਪੜਾਦੀ ਸੀ ਟਿਊਸ਼ਨਾਂ, ਹੁਣ ਮੈਂ ਅਕੈਡਮੀ ਖੋਲੀ ਏ ਬਸ ਓਹੀ ਗੱਲ ਏ ਨਾ ਕਿ ਬੱਚਿਆਂ ਦੀ ਜਿੱਦ ਸੀ ਕਿ ਮੈਮ ਬ ਘਰ ਨਾ ਐਨਾ ਕ ਹੋ ਨੀ ਪਾਂਦਾ ਸੀ ਜਗਾਂ ਸਪੇਸ ਘੱਟ ਸੀ, ਤੇ ਬਾਰ ਮੈਂ ਏਸ ਲ ਅਕੈਡਮੀ ਲਈ ਐ ਨਾ ਤੇ ਬੱਚਿਆਂ ਤੁਹਾਨੂੰ ਪਤਾ ਏਨਾਂ ਦੀ ਏਨੀ ਡਿਮਾਂਡ ਐ ਤੁਸੀਂ ਪੜਾਓ। ਮੈਂ ਤਾਂ ਮੈਂ ਈ ਪੜਾਊਗੀ ਫੇਰ ਮੈਂ ਛੋਟਿਆਂ ਬੱਚ ਬੱਚਿਆਂ ਦਾ ਵੀ ਕਹਿਣ ਲੱਗ ਗੇ ਤੇ ਫੇਰ ਮੈਂ ਆਪਣੇ ਨੌਨ ਚ ਇੱਕ ਹੈਗੀ ਏ ਸਾਡੇ ਮੈਡਮ ਓਨਾਂ ਨੂੰ ਲਾਇਆ ਪਰ ਐਕ ਐਕਸਪੀਰੀਐਂਸ ਕਾਫੀ ਏ।
ਹਾਂਜੀ-ਹਾਂਜੀ, ਬਸ ਏਹੀ ਹੈਗਾ ਨਾ। ਜੋ ਵਧੀਆ ਪੜਾਦੈ ਬੱਚਾ ਓਦੇ ਕੋਲ ਈ ਜਾਂਦਾ ਹੈਗਾ ਮਤਲਬ ਕਿ ਜੋ ਵਧੀਆ ਪੜਾਦਾ। ਐ ਐਈ ਹੈ
ਬਸ, ਏਦਾ ਸਮਝ ਆ ਗਿਆ ਨਾ ਰਾਜੇ ਬੱਚਾ ਓਦੇ ਕੋਲੇ ਈ ਜਾਏਗਾ। ਇੱਕ ਵਾਰੀ ਤੁਹਾਨੂੰ ਪਤਾ ਹਣ ਮੈਂ ਕਈ ਬੱਚਿਆਂ ਨੂੰ ਨਾਈਨਥ ਚ ਪੜ੍ਹਾਇਆ। ਓਨਾਂ ਨੂੰ ਮੇਰਾ ਮੈਥ ਏਨਾ ਕ ਸਮਝ ਆਇਆ, ਐਨੀ ਦੂਰੋਂ ਆਦੇ ਸੀ ਓ ਪਿੰਡਾਂ ਤੋਂ। ਤੇ ਮੈਂ ਏਨਾਂ ਨੂੰ ਕਿਹਾ ਮੈਂ ਕਿਹਾ ਨ‌‌ਈ, ਬਈ ਹੁਣ ਨਾ ਟੈਮ ਤੇ ਤੁਸੀਂ ਐਨੀ ਦੂਰੋ ਕਿੱਥੋਂ ਆਓਗੇ ਰਹਿਣ ਦੋ ਗੇ ਟੈਮ ਲੱਗਦਾ ਐਕਸਟਰਾ ਕਲਾਸਾਂ ਵੀ ਲੱਗਦੀਆਂ ਨੇ, ਓ ਕਹਿੰਦੇ ਨ‌ਈ ਸਾਨੂੰ ਮੈਥ ਈ ਤੁਹਾਡਾ ਸਮਝ ਆਦਾ। ਤੁਸੀਂ ਕਿਵੇਂ ਮਤਲਬ ਫੇਰ ਮੈਮ ਕਿਸੇ ਹੋਰ ਕੋਲ ਜਾਣਾ ਈ ਨੀ ਅਸੀ। ਮੈਂ ਕਿਹਾ ਚਲੋ ਕੋਈ ਗੱਲ ਨੀ ਮੈਨੂੰ ਕੀ, ਮੈਂ ਤੇ ਪੜਾਣਾ ਈ ਹੈਗਾ।
ਹੁੰਦਾ ਹੈਗਾ ਨਾ ਹਾਂਜੀ-ਹਾਂਜੀ, ਬਸ ਐ‌ਈ ਹੁੰਦਾ ਜੋ ਵਧੀਆ ਪੜਾਦਾ ਨਾ ਟੀਚਰ ਬਸ ਬੱਚਾ ਓਦੇ ਕੋਲ ਈ ਆਦਾ ਹੈਗਾ ਬਸ ਦੂਸਰੇ ਬੰਦੇ ਕੋਲ ਜਾਣ ਦੀ ਜ਼ਰੂਰਤ ਨੀ ਪੈਂਦੀ ਹੈਗੀ ਓਨੂੰ।
ਹਾਂ ਬਸ, ਓਹੀ ਨਾ ਜਿਦਾਂ ਸਮਝ ਆਜੇ ਸਾਰੀ ਗੱਲ ਤੇ ਏਹੀ ਏ ਨਾ ਰਾਜੇ। ਜਿਦਾਂ ਸਮਝ ਆਜੇ ਨਾ ਬੱਚਾ ਓਦੇ ਕੋਲ ਈ ਜਾਂਦਾ ਹੈਗਾ। ਤੇ ਬਸ ਤੁਹਾਨੂੰ ਪਤਾ ਹਰ ਕਿਸੇ ਤੇ ਹੁਣ ਕਈ ਬੱਚੇ ਐਸੇ ਨੇ ਜਿੰਨਾਂ ਨੂੰ ਸਾਡਾ ਨ‌‌ਈ ਸਮਝ ਆਦਾ ਹੋਣਾ, ਐਸੇ ਵੀ ਹੁੰਦੇ ਨੇ ਕਈ। ਕਿਉਂਕਿ ਹਰ ਕਿਸੀ ਦਾ ਅਪਣਾ-ਅਪਣਾ ਦਿਮਾਗ ਐ ਸਮ ਝਣ ਦਾ ਤਰੀਕਾ ਅਲਗ ਐ, ਟੀਚਰ ਹਮੇਸ਼ਾ ਆਪਣੀ ਤਰਫ ਤੋਂ ਵਨ ਹੰਡਰਡ ਟੈਨ ਪਰਸੈਂਟ ਈ ਦਿੰਦਾ, ਬੈਸਟ ਦਿੰਦੈ ਓ। ਨਾ ਬੱਚੇ ਨੂੰ ਪੜਾਨ ਲਗੇ ਬਾਕੀ ਏਹ ਐ ਕਿ ਤੁਸੀਂ ਅਗਰ ਬੱਚੇ ਲੈ ਆਓਗੇ ਤਾਂ, ਮੈਂ ਤੁਹਾਡੀ ਫੀਸ ਥੋੜੀ ਘੱਟ ਕਰ ਲਾਂਗੀ।
ਹਾਂਜੀ-ਹਾਂਜੀ ਏਹ ਤ
ਹਨਾ, ਬਾਕੀ ਏਹੀ ਕਹਿੰਦੇ ਨੇ ਤੁਸੀਂ ਜਰੂਰ ਆਣਾ। ਆਪਣੇ ਦੋਸਤਾਂ ਨੂੰ ਲੈ ਕੇ ਨਾ ਮੈਂ ਵਟਸਐਪ ਤੇ ਤੁਹਾਨੂੰ ਆਪਣੀ ਅਕੈਡਮੀ ਦੀ ਨਵਾਂ ਜੋ ਅਕੈਡਮੀ ਖੋਲੀ ਨਾ ਓਦੀ ਲੋਕੇਸ਼ਨ ਹੁਨੇ ਸ਼ੇਅਰ ਕਰਨੀਆਂ ਮੈਂ ਆਪਨੇ ਵਟਸਐਪ ਤੇ, ਠੀਕ ਹੈ। ਤੁਸੀਂ ਆਪਣਾ ਵਾਟਸਐਪ
ਹਾਂਜੀ, ਹਾਂਜੀ ਹਾਂਜੀ, ਹਾਂਜੀ। ਕੋਈ ਨੀ, ਮੈਂ ਤੁਹਾਨੂੰ ਆਪਣੇ ਦੋਸਤ ਦਾ ਨਾਮ ਤਾਂ ਓਦਾ ਫੋਨ ਨੰਬਰ ਦੇ ਦਾਂਗਾ। ਤੁਸੀਂ ਕੋਂਟੈਕਟ ਕਰ ਲੈਣਾ ਉਹਦੇ ਨਾਲ
ਤੇ ਹਾਂਜੀ, ਮੇਰੇ ਵਟਸਐਪ ਵਾਲੇ ਨੰਬਰ ਤੇ ਤੁਸੀ ਮੈਨੂੰ ਭੇਜ ਦੇਨਾ ਓਦਾ, ਠੀਕੇ।
ਹਾਂਜੀ
ਹਾਂਜੀ-ਹਾਂਜੀ। ਚਲੋ, ਰਾਜੇ ਚੰਗਾ ਠੀਕਏ, ਆਪਾਂ ਕਰਦੇ ਹਾਂ ਫੇਰ ਕੱਲ ਆਣਾ ਤੁਸੀਂ ਹਾਂਜੀ, ਚੰਗਾ ਚਲੋ, ਬੱਚੇ ਬਾਏ